ਸਸ਼ੀ ਕਾਲ, ਹੋਰ ਕੀ ਕਰ ਰਈ?
ਅਰੇ ਕੋਲ ਕਰਨ ਡਏ ਸੀ, ਗੱਲ ਕਰਨ ਡਏ ਸੀ, ਤੇ ਸਾਡੇ ਘਰ ਸੱਪ ਵੜ ਗਿਆ ਸੀ ਅੱਜ।
ਅੱਛਾ।
ਤੇ ਓ ਫਿਰ ਕੋਲ ਵੀ ਸਾਡੀ ਪਤਾ ਨੀ ਪੂਰੀ ਹੋਈ ਕਿ ਸੱਪ ਓ ਵੀ ਨਾਗ ਸੱਪ ਸੀ।
ਅੱਸ਼ਾ, ਹੂੰ, ਨਾਗ ਈ ਓ।
ਨਾਗ ਸੀ, ਹਾਂ।
ਹੂੰ।
ਓ ਪੂਰੇ ਰਸੋਈ ਦਾ ਸਮਾਨ ਬਾਰ ਕੱਢੇਆ ਪੈਲੋਂ ਤੇ ਫੇਰ ਜਾ ਕੇ ਕੀਤਾ ਕੰਮ ਓਦਾ ਤਮਾਮ।
ਹਾਂ।
ਫੇਰ ਹੁਣ ਸਾਫ਼-ਸੂਫ ਕਰਕੇ ਡੱਬੇ, ਫੇਰ ਰੱਖੇ ਸਾਰੇ ਅੰਦਰ।
ਹੂੰ।
ਬਾ ਓਚੇ ਈ ਲਾਂਘੀ ਦਿਹਾੜੀ ਅੱਜ ਸਾਡੀ।
ਹਾਂ, ਕੀ ਕੈਨਾ ਓ ਵੀ ਜਰੂਰੀ ਸੀ ਪਤਾ ਚੱਲ ਗਿਆ ਚਲੋ, ਹੁਨ ਸੀਮੇਂਟ-ਉਮੇਂਟ ਲਾ ਕੇ ਪੈਕ ਕਰ ਦੇਓ ਜੇੜਾ ਕੈਂਦੇ
ਓਨੀਂ ਥਾਂ ਛੱਡੀ ਹੋਈ ਆ ਡੱਬੇ ਖਾਲੀ ਰੱਖੇ ਸਾਫ਼ ਕਰਕੇ ਤੇ ਅਜੇ ਸਜਾਏ ਨੀ ਆ।
ਹਾਂ।
ਸੀਮੈਂਟ ਲੈ ਕੇ ਆਓਗੇ ਜਾਓਗੇ ਦੁਕਾਨ ਤੇ, ਤੇ ਸੀਮੈਂਟ ਲਗੋਨ ਤੋਂ ਬਾਦ ਫਿਰ ਫੇਰ ਈ ਮੈਂ ਕਿਆ ਰੱਖੂੰਗੀ ਡੱਬੇ-ਡੁੱਬੇ, ਫੇਰ ਸਜਾਊਂਗੀ।
ਹੂੰ।
ਅੰਦਰ ਕਰ ਦਿੱਤੇ ਹੁਣ ਥੋੜਾ ਜਿਹਾ ਰਹਿ ਗਿਆ, ਤੇ ਮੈਂ ਕਿਹਾ ਚੱਲ ਥੋੜਾ ਜਿਹਾ ਰੇਸਟ ਕਰਕੇ, ਫੇਰ ਕਰਦੀ ਹਾਂ। ਚਾਰ ਕੁ ਵਜੇ ਹਜੇ ਬਾਹਰ ਧੂਪ ਹੈਂ ਨਾ, ਵਿਹੜੇ ਚ ਵੀ।
ਹੂੰ-ਹੂੰ!
ਤੇ ਬਰਾਂਡੇ ਚ ਬੈ ਕੇ, ਚੱਲ ਮੈਂ ਕਰ ਲਏ ਸਾਫ਼ ਜਿੰਨੇ ਕੁ ਹੋਏਆਂ। ਹੁਣ ਮੈਂ ਥੋੜਾ ਜਿਹਾ ਰੈਸਟ ਕਰ ਲਾ ਹੱਥ ਵੀ ਥੱਕ ਗਿਆ ਇੱਕ ਜਗਾਂਹ ਤੋਂ। ਜਲਨ ਹੋਣ ਡਈ।
ਅੱਛਾ! ਕੀ ਹੋਏਆ? ਜਲ ਗਿਆ।
ਹੱਥ ਜਲ ਗਿਆ ਸੀ, ਉਨਾ ਅਚਾਨਕ ਸੇ ਕੜਾਈ ਰੱਖੀ ਹੋਈ ਸੀ, ਸਬਜ਼ੀ ਵਾਲੀ।
ਹੂੰ!
ਤੇ ਉ ਪਤਾ ਨੀ ਕੀ ਫੜਨ ਲੱਗੀ? ਤੇ ਉਹ ਕੜਾਹੀ ਚ ਹੀ ਲੱਗ ਗਿਆ ਹੱਥ।
ਅੱਛਾ!
ਜਲਨ ਡਿਆ। ਥੋੜਾ-ਥੋੜਾ, ਹਲਕਾ ਜਿਹਾ ਲੱਗਾ, ਪਰ ਸਾੜਤਾ ਨਹੀਂਓ ਪਾਣੀ ਨਹੀਂ ਧੋਤਾ। ਤੇ ਹੁਣ ਦੇਖਣ ਡਈ ਲਾਲ ਹੋਇਆ ਹੱਥ, ਹੀ-ਹੀ।
ਅੱਛਾ, ਹੂੰ ਕੀ ਹੋ ਗਿਆ? ਮੈਂ ਕੀ ਕੀਤਾ? ਕਯਾ? ਹਾਂ, ਖੇਲਨਾ ਹੈ ਆਪਕੋ? ਨਹੀਂ! ਹੂੰ-ਹੂੰ। ਹੂੰ, ਪੰਜਵੇ ਮਹੀਨੇ ਤੂ ਆਪੇ ਲੈ ਗਈ ਸੀ। ਹੂੰ ਹਾਂ ਹੋ ਗਿਆ, ਰੋਟੀ-ਰੁਟੀ ਖਾ ਕੇ ਬੈਠੇ ਸੀ। ਹੂੰ, ਤੇ ਉਹ ਫੇਰ, ਕੀ ਕੀਤਾ ਫੇਰ ਉਹਦਾ?
ਫੇਰ ਸਾੜ ਤਾ। ਮਾਰ ਕੇ ਸਾੜ ਤਾ, ਹਾਂ ਨਾਲੇ ਦੇ ਕੰਢੇ ਹੈਗਾ ਈ ਥਾਂ, ਉੱਥੇ ਫਿਰ ਹਾਂ, ਲੀੜੇ-ਲੂੜੇ ਸਭ ਪਾ ਕੇ ਤੇ ਸਾੜ ਦਿਤੇਆ। ਤੇ ਭਰਜਾ ਮੇਰੀ ਭਰਜਾਈ ਕਹਿੰਦੀ ਨਹੀਂ ਸਾੜਨਾ ਚਾਹੀਦਾ।
ਕਿਉਂ?
ਕੀ ਪਤਾ ਹੁੰਦੇ ਸਾੜਨਾ ਨੀ ਚਾਹੀਦਾ ਮੈਂ ਕਿਹਾ ਮਾਰ ਕੇ ਸਾੜਨਨਾ ਕੀ ਆ ਮੈਂ ਕਿਹਾ ਉਹ ਸਾਨੂੰ ਹੀ ਮਾਰਨਾ ਹੀ ਨੇ ਫਿਰ, ਡੰਗ-ਡੂੰਗ ਮਾਰ ਗ ਹੂੰ, ਕੱਚੀ ਲੱਸੀ ਤੇ ਕਹਿਡੀ ਪੂਰੇ ਘਰ ਤੇ ਛਿੱਟੇ ਮਾਰਦੀ ਤੇ ਉ ਹਜੇ ਮਾਰ ਨਹੀ ਆ ਮਾਰੇ ਨੀ ਮੈਂ।
ਹੂੰ, ਬਰਸਾਤਾਂ ਦਾ ਟਾਈਮ ਆ ਨਾ ਨਿਕਲਨੇ ਹੀ ਆ ਹੁਣ।
ਅਰੇ ਪਤਾ ਨੀ ਕਿਉਂ ਹਰ ਸਾਲ ਹੀ ਆ ਜਾਂਦੇ ਆ, ਉਹ ਹੈ ਵੀ ਮੈਨੂੰ ਲੱਗਦਾ ਏ ਬ ਬਚੇ ਲੱਗਦੇ ਆ ਸੱਪਾਂ ਦੇ ਬ ਸੱਪ ਤੇ ਨੀ ਅਸਲੀ ਵਾਲਾ ਤੇ ਬਹੁਤ ਵੱਡਾ ਹੁੰਦਾ ਨਾ।
ਅੱਛਾ।
ਬੱਚੇ ਹੀ ਹੋਣੇ ਇਹ ਲੱਗਦਾ ਵੱਡੇ ਹੋਣ ਗਏ ਸੀ।
ਫਿਰ ਵੀ ਮੈਂ ਵੀਡੀਓ ਵੇਖੀ ਤੁਹਾਡੀ ਹਾਂ ਫਨ ਫਿਲਿਆ ਹੋਯਾ ਪੂਰਾ। ਔਈ ਇਹਦਾ ਚਾਚਾ ਵੇਖ ਕਹਿਡਿਆ ਸੀ ਇਹਦਾ ਵੱਡਾ ਬੜਾ ਕੀ ਇਹ ਸਾਵਨ ਤੋਂ ਪਹਿਲਾਂ ਹੀ ਸੱਪ ਨਿਕਲ ਆਇਆ, ਕਹਿੰਦਾ ਸ਼ੁਭਿਆ ਕਰਕੇ ਮੈਂ ਸ਼ੁੱਭ ਦਾ ਸ਼ੁੱਭ ਹੋ ਗਿਆ।
ਮੈਂ ਤੇ ਅੱਗੇ ਕਹਿਣ ਡ ਠੀਕ ਆ।
ਕਹਿੰਦੇ ਤੇ ਮਾਰਨਾ ਨੀ ਚਾਹਿਦਾ, ਪਰ ਕੀ ਕਰ ਨਹੀਂ ਮਾਰਾਂਗੇ ਤੇ ਫਿਰ ਸਾਨੂੰ ਹੀ ਕੱਟਣ ਆਣਾ।
ਤੇ ਹੋਰ ਰਾਤ-ਬਰਾਤੇ ਤੀਨੇ ਜਾਣੀਆਂ ਮੰਜੇ-ਮੁਜੇ ਤੇ ਚੜ੍ਹਦੇ ਹੋਣ ਤੇ ਕਿਵੇ ਆ ਤੇ ਹੈ ਵੀ ਖੇਤਾਂ ਦੇ ਵੀ ਲਾਗੇ ਆਪਾਂ ਤੇ ਸਾਨੂੰ ਵੀ ਤੇ ਕੱਟ ਸ
ਹਾਂ ਵਈ ਨਾ ਏ ਤਰਾ ਕਰਦਾਗੇ ਠੀਕ ਹੁ ਹਾਂ ਜ਼ਖ਼ਮੀ ਛੱਡਾਂਗੇ ਥੋੜ੍ਹਾ ਦਿੱਕਤ ਵਾਲਾ।
ਹੋਰ ਦਿੱਕਤ ਤੇ ਆ ਮੁੜ ਕੇ ਸਾਨੂੰ ਦੱਸਣਗੇ ਤੇ ਫੇਰ ਸਾਡੀ ਜਾਨ ਲੈਣਗੇ ਓਵੀ। ਤੇ ਨਾ ਹੁਣ ਇੱਕ ਅੱਧਾ ਹੋਵੇ ਤੇ ਬੰਦਾ ਛੱਡ ਹੀ ਈ ਦਾਵੇ ਨਾ ਆਏ ਦਿਨ ਆਮ ਈ ਸਾਰੇ ਗੁਆਂਢ- ਗੁਆਂਢ ਗਈ, ਓ ਕੇਂਦੇ ਨਿਕਲਣ ਡਏ ਸੱਪ ਸਾਰੇਆਂ ਦੇ ਘਰੇ।
ਅੱਛਾ।
ਹਾਂ ਓ ਵੀ ਦੱਸਣ ਦੇ ਸੀ, ਤੇ ਹੋਰ ਮਾਰ ਦਿੰਦੇ ਇੱਧਰ ਸਾਰੇ ਮਾਰਦੇ ਆ ਕਰੀਬ।
ਹਾਂ ਓ ਤੇ ਫੇਰ ਕਦੋਂ ਦਾ ਅੱਜ ਦਾ ਵਾ ਕਈ ਅਸੀਂ ਵੀ ਛੋਟੇ- ਛੋਟੇ ਜਦੋ ਜਾਂਦੇ ਹੁੰਦੇ ਸੀ ਨਾਨੀ ਘਰ, ਤੇ ਉੱਥੇ ਵੀ ਤੇ ਮਾਰ- ਮਾਰ ਕੇ ਐਂ ਰੱਖ ਦਿੰਦੇ ਸੀ ਬਠਾ
ਓਥੇ ਤੇ ਤੁਰੇ ਫਿਰਦੇ ਆ ਖੇਤਾਂ ਵਿੱਚ ਪੈਲੀਆਂ ਵਿੱਚ।
ਹਾ ਤੇ ਆ ਕੀ ਕਰਨਾ ਫੇਰ ਆਪਣੇ ਬਚਾਓ ਚ।
ਪਰ ਓਈ ਨਾ ਆ ਮੌਸਮ ਚ ਨਿਕਲਦੇ ਈ ਆ।
ਹੁ ਹੁ ਸਾਡੇ ਵੀ ਇੱਥੇ ਨਿਕਲਦੇ ਹੁਣ ਤੱਕ ਤੇ ਸ਼ਾਂਤੀ ਆ। ਤਦੇ ਤੇ ਮੇਰੀ ਦਰਾਣੀ ਕੈਣ ਦਈ ਸੀ, ਕੇਂਦੀ ਓ ਮੋੜ ਨਿਕਲਿਆ ਵਾ ਕਰਕੇ।
ਅੱਛਾ।
ਤੇ ਪਰ ਸਾਨੂੰ ਤੇ ਸੁਨੇਆ ਚੋਵੀ ਆਇਆ ਦੇਖੋ
ਨਾ ਪੇਲੇ ਤਾਂ ਮੈਂ ਪੇਲਾ ਵਿਸ਼ਵਾਸ ਜੇਆ ਨੀ ਹੋਇਆ ਮੈਂ ਕੇਆ ਦਿਨ ਕਿੱਥੇ ਤੜਕੇ ਸੱਪ ਆ ਨਾ। ਦਸ ਗਿਆ, ਗਿਆਰਾਂ ਬਾਰਾਂ ਵਜੇ ਨਈ ਕੇ ਗਾਣਾ ਹੋਵੇ ਕਿ ਤੇ ਕੇਂਦਾ ਨਈ ਮੈਂ ਐਡੀ ਲੰਮੀ ਪੂਸ਼ ਵੇਖੀ ਮੈਂ ਐਡੀ ਲੰਮੀ ਪੂਸ਼ ਵੇਖੀ ਕੇਂਦਾ, ਫਿਰ ਮੈਂ ਸਈ ਹੋਣਾ ਫਿਰ।
ਹਾਂ ਵਈ ਨਾ।
ਇੱਕ ਜੇੜਾ ਖੋਡ ਚ ਵੜ ਗਏ ਖ਼ਤਰਾ ਹੋ ਗਿਆ ਜਿਆਦਾ ਸਾਨੂੰ ਨਾ ਹੁਣ ਕਰੀਏ ਕੀ ਸਮਝ ਨੀ ਆਓਂਦੀ ਸੀ। ਫੋਨ ਕੀਤਾ ਭਰਜਾਈ ਨੂੰ ਵੀ ਕੀਤਾ ਕ ਮੈਂ ਨੰਬਰ ਹੈਗਾ ਸੱਪ ਫੜਨ ਵਾਲਿਆਂ ਦਾ ਤੇ ਕਿਸੇ ਕੋਲ ਮੈਨੂੰ ਤਾ ਓਦਾ ਨੰਬਰ ਵੀ ਨੀ ਮਿਲਣ ਡੇਆ ਕਿਸੇ ਕੋਲ ਵੀ ਨੀ ਹੈਗਾ।
ਨਾਲੇ ਏਥੇ ਕਿੱਥੇ ਸੱਪ ਫੜ੍ਨ ਵਾਲੇ ਸ਼ੈਰ
ਨਹੀਂ ਇੱਕ ਵਾਰੀ ਯਾਰ ਸਾਡੇ ਆਇਆ ਸੀ ਸਾਡੇ ਘਰ ਖੁਦ ਓਨਾਂ ਨੰਬਰ ਦੇਨ ਦੇਆ ਸਾਨੂੰ ਤੇ ਅਸੀਂ ਲਿਆ ਨੀ ਅਸੀਂ ਕੀ ਕਰਨਾ ਸਾਡੇ ਕਿਹੜੇ ਕਦੀ ਸੱਪ ਠੀਕ ਆ, ਪਤਾ ਲੱਗਣ ਡਿਆ ਕਿ ਰੱਖਣਾ ਚਾਹੀਦਾ ਹੁਣ
ਹੈ, ਸਾਡੇ ਵੀ ਤੇ ਇਸ ਤਰਾਂ ਈ ਇੱਕ ਵਾਰੀ ਇਤਰਾ ਗਰਮੀ ਦਾ ਟੈਮ ਸੀ
ਹੂੰ।
ਅੱਛਾ, ਡ੍ਰੈਸਿੰਗ ਰੂਮ ਚ ਇਤਰੇ ਈ ਬੈਠੇ ਸਫ਼ਾਈ ਕਰਨ ਲਈ ਘਰ ਦੀ ਤੇ ਏਥੇ ਅਹੀ ਵੀ ਬੈਠੇ ਇੱਧਰ ਸਭ ਤੇ ਉਹ ਨਾ ਜੇੜਾ ਲੋਹਾ ਟੀੱਨਾ ਵਾਲਾ ਹੁੰਦਾ ਨਾ, ਉਹ ਜਾਂਦੇ-ਜਾਂਦੇ ਹੱਲਾ ਕਰਨ ਡਿਆ।
ਹੂੰ
ਪੇਲਾ ਸਾਡੇ ਏਥੇ ਸੱਪ -ਸੱਪ ਵੜ ਗਿਆ ਸੱਪ ਵੜਿਆ ਤੁਆਡੇ ਘਰ ਦੇ ਅੰਦਰ ਤੇ ਹਾਂ ਤੇ ਅਸੀਂ ਵੀ ਇਕਦਮ ਸੇਫ ਹੋ ਗਏ ਕੇ ਸੱਪ ਵੜਿਆ ਘਰ ਚ ਕਿੱਥੇ ਵੜਿਆ, ਜ਼ਾਦਾ ਨੀ ਹੇ ਹੱਥ ਚ ਨਈ ਸੀ।
ਹੂੰ।
ਹੂ---ਓ ਮੇਰੀ ਦਰਾਣੀ ਕੇਂਦੀ ਆਪ ਹੀ ਤੋਂ ਤੁਸੀਂ ਤਾਂ ਨੀ ਛੱਡਿਆ ਕਰਕੇ, ਤੁਸੀਂ ਤਾਂ ਨੀ ਛੱਡਿਆ ਕਰਕੇ, ਕੇਂਦਾ ਮੈਂ ਕਾਹੇ ਛੱਡੂਗਾ ਮੈਂ ਹੀ ਤਾਂ ਦੱਸਣ ਡਿਆਂ ਸੱਪ ਵੜਿਆ ਤੁਹਾਡੇ ਘਰ ਹਹਹ--ਹ, ਕੇਂਦਾ ਮੈਂ ਕਿਉਂ ਛੱਡੂੰਗਾ, ਕੇਂਦਾ ਮੈਂ ਈ ਤੇ ਦੱਸ ਕੈੰਦਾ, ਤਾਨੂੰ ਕਿ ਸੱਪ ਵੜੇਆ
ਓਦੇ ਤੇ ੲਲਜਾਮ
ਕੈੰਦਾ, ਉਲਟਾ ਮੈਨੂੰ ਬੋਲ ਰੇ ਓ ਤੁਸੀ, ਕੈੰਦੇ ਤਨੂੰ ਕੇਆ, ਤਨੂੰ ਕੇਆ, ਫੇਰ ਵੇਖੇਆ ਤੁ ਸਈ ਸੇ ਸੀ ਫੇਰ ਭੱਜ ਗੇਆ, ਪਰ ਓ ਨਿਕਲ ਗੇਆ ਬਾਰ ਈ ਥੋੜਾ ਏਦਾਂ-ਓਦਾਂ, ਡੰਡਾ-ਡੁੰਡਾ ਕੀਤਾ ਤੇ ਭੱਜ ਗੇਆ ਬਾਰ ਈ, ਛੋਟਾ ਈ ਸੀ ਆਂ, ਅੇਨਾ ਏ ਕੇ ਜ਼ਰੀਲਾ ਲਾ ਨੀ
ਹੂੰ-ਹੂੰ।
ਹੂੰ
ਤੇ, ਨਾ ਈ ਮਾਰਨਾ-ਮੂਰਨਾ ਪਵੇ, ਚਲੋ ਚਲੇ ਜਾਵੇ ਆਪੇ ਨਿਕਲ ਕੇ, ਹੈਨਾ
ਹਾਂ, ਓਥੇ ਆ
ਤੇ, ਪਰ ਓਈ ਆ ਨਾ ਫੇਰ ਏਥੇ ਈ ਵੇੜੇ ਚ ਘੁੰਮਦਾ ਰਉਗਾ ਤੇ ਫੇਰ ਪਲੰਗਾ ਚਾਕ ਚਾੜ ਕੇ ਬੈਠਾ ਹੋਵੇ ਫੱਨ ਖਲਾਰ ਡੰਗ ਮਾਰ ਦਿੱਤਾ ਕਿਸੇ ਦੇ ਗੇਆ ਬੰਦਾ
ਹਾਂ, ਨਈ ੲੈ ਸਭ ਚੀਜ਼ਾਂ ਤੋ ਦੂਰੀ ਰੋ
ਆ, ਔਰ, ਫੋਣ, ਕੱਲ ਆਯਾ ਬੋਬਰ ਓ, ਡੱਰ ਈ ਲਗਦਾ ਜਾਲੀ ਵਾਲਾ ਬੂਆ ਲਾ ਕੇ ਤੇ ਕੈਣਾ ਯੀ ਏ ਸੀ ਚਲਾ ਕੇ ਆਪਾਂ ਸੌਂ ਜਾਓ, ਰੈਂਣ ਦੋ ਬਈ ਕੂਲਰ ਕਾਲਰ ਬਾਰੇ
ਹਾਂ, ਨਾਲੇ ਓ ਹਾਂ ਫੈਸਲੇਟੀ ਤੇ ੲੈ ਤਾਡੀ ਲਗਵਾਣ ਦੀ। ਹਾਂ।
ਓਈ ਕਰਨਾ ਪੈਣਾ, ਥੱਲੇ ਕੱਪੜਾ ਲਾ ਤਾ, ਚੱਲ ਅੰਦਰ ਤੇ ਨੀ ਆਊਗਾ, ਜਾਣ ਤੇ ਬਚੀ
ਹਾਂ, ੳਈ ਨਾ।
ਰਗੀ ਆਦੇ ਨਾ ਰੱਬ ਰੱਖਾ ਹੁੰਦਾ ੲੈ, ਹੋ ਤੇ ਮਜੇ ਤੇ ਡਸਣਾ ਕਿਤੇ ਵੀ ਡੱਸ ਦੇਣਾ ਓਨੇ
ਨਈ ਬਰਾਣ, ਨਾਈ ਬੋਲੋ ਤਾਂ ਚੰ ਓ ਬਾਰ ਵਾਰ ਨੀ ਰੈਂਣਾ, ਹਾਂ ਓ ਫੋਰ ਹੈਡ ਜਿਲਾ ਕੇ ਪਾ ਦਿਓ ਨਾ, ਓਨਾ ਛੇਰ ਮੀ ਆਓ, ਕਾਰਦੇ ਲਾਈਨ ਦਾ ਲਾਈਨ ਖਿੱਚਦੇਓ ਪੂਰਾ ਘੱਰ ਦੇ ਪਾਸੇ
ਘੱਰ ਦੇ ਹਾਂ ਚਾਰੇ, ਚਾਰੇ ਪਾਸੇ ਪਾ ਦਿੰਣੇ ਕਿਨਾਰੇ-ਕਿਨਾਰੇ, ਹੂੰ
ਅਸੀ ਪਾ ਦਿੱਤੀ ਤੇ ਓ ਅਪਣੀ ਓ ਜਿੜੀ ਬਾਥਰੂਮ ਦੀ ਛੱਤ ਤੇ ਵੀ ਸੁੱਟ ਤੀ ਥੋੜੀ ਓਧਰੋਂ ਵੀ ਚੱੜ-ਚੁੜ ਕੇ ਅਉਦੇ ਨਾ, ਕੇ ਏਦਾ ਈ, ਉਤੋਂ ਤੋ ਵੀ ਨੀ ਆਉਗੇ ਓਧਾਂ ਤਾਂ ਨੀ ਹੋਣ ਕੋਈ ਵੇਲ-ਵਾਲ ਗਾਸ-ਗੂਸ ਹੈ।
ਹੈਂ ਨਾ, ਫੁੱਲਾਂ ਦੀ ਵੇਲ ਹੈ।
ਅਰੇ, ਹਾਂ ਤੇ ਉੱਥੇ ਈ ਪਾ ਦੋ ਫੇਰ
ਉੱਧਰ ਕੀ ਮਤਲਬ ਏਧਰ ਵੀ ਹੋਣ ਜੇੜੇ ਸਾਡੇ ਬਗਲ ਵਾਲਾ ਘੱਰ ਏ ਨਾ ਏਨਾਂ ਨੇ ਪੂਰੇ ਕੰਧਾਂ ਚੇ ਮਤਲਬ ਮੋਰੀਆਂ ਏਡੀਆਂ ਵੱਡੀਆਂ-ਵੱਡੀਆਂ। ਉਧਰੋਂ ਇੱਧਰ ਵੀ ਆ ਸਕਦਾ ਵਾ
ਅੱਛਾ, ਹਾਂ, ਤੇ ਓਦੇ ਕਿਨਾਰੇ-ਕਿਨਾਰੇ ਪਾ ਦੇਓ ਨਾ ਓਦ ਓਨਾਂ ਦੀ ਦੀਵਾਲ ਤੇ, ਹਾਂ, ਪਾ ਦੇ ਨਾਲ-ਨਾਲ ਪਾ ਦਿੱਤਾ ਏਧਰੋਂ ਦੀ ਇੱਧਰ ਪਾਤਾ
ਹੂੰ! ਓਹੀ ਕਰਨਾ ਪਣਾ
ਹਾਂ, ਉਕਿਕਿ
ਮੰਗੋਣੇ ਆ
ਹਾਂ, ਗੇਣ, ਏ ਬਰਸਾਤਾਂ ਸਾਥ ਤੇ ਹੈ ਈ ਨਿਕਲ ਪੈਦਾ ਹੈ ਈ ਏਨਾ ਦਾ ਟਾਈਮ ਹੁਣ
ਹਾਂ, ਓਤੇ ਹੈ।
ਹੂੰ।
ਕਹਿੰਦੇ ਨੇ ਜੀ ਗਾਂ ਸਾਵਣ ਆ ਗਿਆ ਸਾਵਣ ਚ ਨਿਕਲਦੀ ਹੈ।
ਹਾ ਕਿੰਨੀ ਛੇਤੀ-ਛੇਤੀ ਟਾਈਮ ਪਾਰ ਹੋਈ ਜਾਨ ਡੇਂਆ ਗਾਣਾ ਵੀ ਗਿਆ ਲੱ ਸੱਟ ਪੱਟ ਨਿਕਲੀ ਜਾਉਣ ਦਾ ਟਾਈਮ।
ਹਾਂ ਐਵੇਂ ਤਾਂ ਵਹਿੰਦੇ ਆ ਮੀਨਾ ਵੀ ਨੰਗ ਜਾਣਾ ਵੇਖੀ।
ਕਾਰ ਹਾਂ ਇਹਨਾਂ ਅੱਧਾ ਕਾਰ ਅੱਧਾ ਰੇ ਗਿਆ।
ਅੱਧਾ ਪਾਕ ਕੀ ਏ ਜੇ ਤੇ ਕਿੰਨੀ ਤਰੀਕ ਐ ਦੋ ਤਰੀਕ, ਤਿੰਨ ਤਰੀਕ ਹੈ ਨੀ। ਤੇਨ ਤਰੀਕ ਏ ਤੇਨ ਆ ਨਾ।
ਤੇ ਜੁਲਾਈ ਤੇ ਆ ਗਈ ਏ ਛੇ-ਛੇ ਬਾਰਾਂ, ਛੇ ਅੱਦਾਂ ਨਿਕਲ ਈ ਗਿਆ ਜੂਨ।
ਅਰੇ ਚੜ੍ਹੀ ਅੱਜੇ ਜੁਲਾਈ ਤੇਨ ਤਰੀਕ ਅੱਜ ਜੁਲਾਈ ਦੀ। ਓ ਕੇਂਦੀ ਹਾਂ।
ਹੂੰ ਉਈ ਤੇ ਕਐਂਦੀ ਛੇ ਮੀਨੇ ਪਾਰ ਹੋ ਗੇ।
ਅੱਛਾ-ਅੱਛਾ ਹਾਂ-ਹਾਂ ਉਹ ਚੀਜ਼ ਤੇ ਹੈ।
ਹਾਂ ਉਹੀ ਕਹਿਣ ਡਿਆ ਅੱਧਾ ਪਾਰ ਹੋ ਗਿਆ ਅੱਧਾ ਰਹਿ ਗਿਆ ਹਾਂ ਪਤਾ ਹੀ ਨੀ ਲੱਗਾ‌। ਕਦੋਂ ਜਨਵਰੀ ਚਛੜਿਆ ਕਦੋਂ ਇੰਨ ਪਾਰ ਹੋ ਗਿਆ ਫੱਟ-ਫੱਟ ਨਿ ਨਿਕਲਨ ਡਿਆ ਟਾਈਮ ਏਕ ਦਮ।
ਏਦਾਂ ਈ ਆ ਇੱਧਰ-ਉੱਧਰ ਜਾਣ ਜੁਣ ਚ ਹੋਰ ਟੈਮ ਛੇਤੀ ਪਾਰ ਹੋ ਜਾਂਦਾ ਵਾ। ਪਤਾ ਨੀ ਲਗਦਾ ਹੂੰ।
ਆ ਏ ਤੇ
ਹਾਂਜ
ਹੋਰ। ਜਦੋਂ ਮੈਂ ਗੱਲ ਕਰਨ ਡੀ ਡਾਡੇ ਨਾ ਤਾਡੀ ਮੇਰੀ ਓਦਾ ਫ਼ੋਨ ਆਯਾ ਸੀ। ਤਾਈ ਦੀ ਕੁੜੀ ਦਾ। ਹਾਂ ਤੇ ਫੇਰ ਮੈਂ ਕੱਟ ਕੇ ਉਂਦਾ ਚੁੱਕਿਆ ਨਾ ਮੈਂ ਕਿਆ ਕਿ ਉਹ ਬੀ ਰੱਖ ਮੈਂ ਕਿਹਾ ਵੀ ਫ਼ੋਨ ਚ ਉਸ ਵੀਡੀਓ ਵੇਖਣ ਡੀ ਮੈਂ ਮੰਮੀ ਹੋਰਾਂ ਤੇ ਸੱਪ ਨਿਕ ਨਿਕਲਿਆ ਰਸੋਈ ਚ।
ਅੱਛਾ।
ਕੇਂਦੀ ਅੱਛਾ ਕੇਂਦੀ ਅੱਛਾ ਠੀਕ ਐ ਵੇਖ-ਵੇਖ ਕੇਂਦੀ।
ਅੱਛਾ-ਅੱਛਾ ਫੇਰ ਹੋਈ ਨੀ ਗਾਲ ਉਦੇ ਨਾ।
ਨਈ ਚਲੋ ਰੱਖਦੀ ਆ ਮੈਂ ਫੇਰ ਲੋਨੀ ਤਾਨੂੰ।